ਹੈਲੋ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਵਧੀਆ-ਵਧੀਆ ਤੁਸੀਂ ਦੱਸੋ।
ਮੈਂ ਵੀ ਵਧੀਆ ਬਟ ਤੁਹਾਡੀ ਨਾ ਆਵਾਜ਼ ਬਹੁਤ ਲੋ ਆ ਰਹੀ ਹੈ।
ਇੱਕ ਮਿੰਟ। ਹੁਣ ਦੇਖੋ, ਠੀਕ ਆ ਰਹੀ ਹੈ।
ਹਾਂਜੀ-ਹਾਂਜੀ ਹੁਣ ਬੈਟਰ ਏ।
ਹੋਰ ਦੱਸੋ, ਕਿਵੇਂ ਹੋ।
ਮੈਂ ਵਧੀਆ, ਤੁਸੀਂ ਦੱਸੋ।
ਵਧੀਆ-ਵਧੀਆ, ਤੁਸੀਂ ਤਾਂ ਕੋਲ ਹੀ ਨੀ ਕੀਤੀ ਆਪਣੇ ਆਪ ਇੰਨੇ ਦਿਨ ਹੋ ਗਏ।
ਸੋਰੀ, ਥੋੜ੍ਹਾ ਜਿਹਾ ਬਿਜ਼ੀ ਸੀ। ਤੁਸੀਂ ਏਹ ਦੱਸੋ ਕਿ ਕੱਲ੍ਹ ਤੁਸੀਂ ਕੀ ਖਾਧਾ।
ਕੀ-ਕੀ।
ਕੱਲ੍ਹ ਤੁਸੀਂ ਕੀ ਖਾਧਾ।
ਖਾਣ ਦਾ ਨਾ ਪੁੱਛੋ, ਕੱਲ ਤਾਂ ਬਹੁਤ ਕੁਛ ਖਾਧਾ।
ਹੈਂ ਸੱਚੀ, ਚਲੋ ਕੋਈ ਨੀ ਮੈਨੂੰ ਦੱਸ ਦੋ, ਮੈਂ ਥੋੜ੍ਹਾ-ਥੋੜ੍ਹਾ ਚਿੱਲ ਲਵਾਂਗੀ।
ਹਾਂ-ਹਾਂ ਜਿਵੇਂ ਮੈਂ ਤੁਹਾਨੂੰ ਉਦੋਂ ਦੱਸਿਆ ਸੀ ਕਿ ਅਸੀਂ ਗਏ ਹੋਏ ਹਾ। ਬਰਡੇ ਤੇ, ਤੇ ਤੇ ਬਸ ਤਹਾਨੂੰ ਪਤਾ ਖਾਇਆ ਕਿ ਕੇਕ ਵਗੈਰਾ ਖਾਧਾ ਤੇ ਸੈਂਡਵਿਚ ਪੀਜ਼ਾ ਇਹ ਸਭ ਖਾਧਾ ਅਸੀ
ਵਾਊ, ਪਰ ਪਤਾ ਥੋਨੂ ਲਗ ਥੋਨੂਂ ਲਗਣਾ ਹੈ ਨੀ, ਤੁਸੀਂ ਫਿਰ ਤੁਸੀਂ ਖਾਦੇਂ ਹੋ ਤਾਂ ਮੈਨੂੰ ਐੰ ਲੱਗਦਾ ਕਿ ਮੈਂ ਵੀ ਖਾ ਲਾ ਪਰ ਮੈਨੂੰ ਤਾਂ ਲੱਗ ਜਾਊਗਾ ਨਾ।
ਨਈ ਕੋਈ ਨੀ ਥੋੜਾ ਆਪਾਂ ਐਂ ਕਰਦੇ ਆ ਕਿ ਆਪਾਂ ਨਾ ਰੱਬ ਨੂੰ ਕਿਹ ਦਿੰਨੇ ਆ ਕਿ ਅਗਰ ਮੈਂ ਖਾਂਨੀ ਆ ਤਾਂ ਮੈਨੂੰ ਹੀ ਲੱਗੇ ਅਗਰ ਹਰਲੀਨ ਖਾਂਦੀ ਆ ਤਾਂ ਵੀ ਮੈਨੂੰ ਹੀ ਲੱਗੇ।
ਹਾਂ, ਐੰ ਕਰ ਲੈਂਨੇ ਆਂ।
ਕਿਉਂਕਿ ਉਹਦੇ ਨਾਲ ਤਾਂ ਫੇਰ ਐਵੇਂ ਆ ਕਿ ਚਲੋ ਮੇਰੀ ਤਾਂ ਉਹ ਰਹੇਗੀ ਨਾਲੇ ਤੁਸੀਂ ਵੀ ਖਾ ਲੋਂਗੇ ਨਾਲੇ ਮੈਨੂੰ ਵੀ ਹੋਜਏਗਾ ਕਿ ਹਾਂ ਚਲੋ ਮੈਂ ਵੀ ਕੁਛ
ਸਹੀ ਗੱਲ ਹੈ, ਮੇਰੀ ਡਾਇਟਿੰਗ ਹੋਜੂਗੀ ਤੁਹਾਡਾ ਬਿਲਡਅਪ ਹੋਜੂਗਾ।
ਬਿਲਕੁਲ-ਬਿਲਕੁਲ। ਫੇਰ ਬਸ ਅੱਜ ਸਵੇਰ ਤੇ ਪਰਾਂਠੇ ਖਾਧੇ ਉਸ ਤੋਂ ਬਾਅਦ ਹੁਣ ਪਲਾਓ ਖਾ ਕੇ ਹਟੇ ਆ। ਹਾਂਜੀ-ਹਾਂਜੀ।
ਮੈਂ ਵੀ ਅਜ ਆਲੂ ਦੇ ਪਰੌਂਠੇ ਬਣਾਏ ਸੀ।
ਫੇਰ ਕਿੰਨੇ ਖਾਧੇ ਤੁਸੀਂ?
ਯਾਰ ਐਵੇਂ ਨੀ ਦੱਸੂੰਗੀ। ਤੁਸੀਂ ਕਿੰਨੇ ਖਾਧੇ ਪਹਿਲਾਂ ਤੁਸੀਂ ਦੱਸੋ।
ਮੈਂ ਤਾਂ ਦੋ ਈ ਖਾ ਸਕਦੀ ਆ ਬੱਸ ਯਾ ਤਿੰਨ ਬੱਸ। ਇਸ ਤੋਂ ਵਧ
ਅੱਛਾ, ਨਹੀਂ-ਨਹੀਂ ਮੈਂ ਵੀ ਸੇਮ ਹੀ ਖਾਧੇ ਨੇ। ਪਰ ਮੈਂ ਨਾ ਮੇਰੇ ਨਾ ਮਤਲਬ ਬੌ ਕਾਫ਼ੀ ਮੈਂ ਵੱਡੇ ਬਣਾਏ ਸੀ ਜੀਵੇਂ ਕੀ ਏਕਦਮ ਓ ਅੰਮ੍ਰਿਤਸਰੀ ਵਾਲੇ ਨੀ ਹੁੰਦੇ ਪੂਰੇ ਤਵੇ ਦੇ ਸਾਈਜ਼ ਦੇ ਪਰੋਂਠੇ ਬਣਾਏ ਸੀ।
ਦਹੀਂ ਨਾਲ ਖਾਏ ਸੀਗੇ ਫੇਰ ਤੁਸੀਂ?
ਹਾਂਜੀ ਮੈਨੂੰ ਨਾ ਏਵੇਂ ਦੲਈ ਨਾਲ ਤਾਂ ਮੈਂ ਖਾ ਲੈਂਨੀ ਆ ਪਰ ਮੈਂ ਦਈ ਚ ਨਾ ਚੀਨੀ ਪਾ ਕੇ ਖਾਂਨੀ ਆ।
ਅੱਛਾ ਤੁਸੀ ਤਾਂ ਡੀਫਰੈਂਟ ਹੋ ਗੈ ਮੇ
ਮੈਨੂੰ ਨਾ ਦਈ ਚੀਨੀ ਨਾਲ ਈ ਖਾਣਾ ਬੌ ਪਸੰਦ ਐ, ਨਾਲੇ ਫੇਰ ਮੈਂ ਬ ਟਰ ਵੀ ਪਾਂਦੀ ਫੇਰ ਮੰਮੀ ਕੈਂਦੀ ਯਾ ਤੇ ਤੂੰ ਬਟਰ ਪਾਲ ਯਾ ਤੇ ਤੂੰ ਦਈ ਨਾਲ ਪੈਲਾ ਤੂਂ ਦੋਨੋ ਕੇਉਂ ਖਾਨੀ ਐ ਨਾਲ-ਨਾਲ।
ਓ ਨਈ ਓ ਟੇਸਟ ਵੈਸੇ ਅੱਛਾ ਆ ਜਾਂਦਾ ਫੇਰ ਮੀਠੀ ਦਹੀਂ ਤੇ ਹੈਂ ਨਮਕ ਆਲੇ ਪਰਾਂਠੇ।
ਨਈ-ਨਈ ਆ ਜਾਂਦਾ ਤੁਸੀਂ ਕਦੇ ਟਰਾਈ ਕਰੋ ਮੈਨੂੰ ਤਾਂ ਵਦੀਆ ਲੱਗਦੇ ਨੇ।
ਠੀਕ ਐ ਬਟ ਹੁਨ ਤਾਂ ਬਸ ਮੈਂ ਮਤਲਬ ਪੁਲਾਓ ਖਾ ਕੇ ਹਟੀ ਆ।
ਅੱਛਾ-ਅੱਛਾ ਥੋਡਾ ਲੰਚ ਹੋ ਗੇਆ? ਯਾਰ ਸਾਡਾ ਬ੍ਰੇਕਫਾਸਟ ਹੀ ਥੋੜੀ ਦੇਰ ਪੈਂਲਾਂ ਆਏਆ ਹੁਣ ਲੈਚ ਕਦੋਂ ਕਰਨਗੇ, ਹੁਨ ਤਾਂ ਸੀਦਾ ਸਾਡਾ ਈਵਨੀਂਗ ਹੋਊਗਾ।
ਮਤਰ ਤੁਆਡਾ ਬਰੰਚ ਹੁੰਦਾ ਨਾ ਲੰਚ ਹੁੰਦਾ ਨਾ ਬ੍ਰੇਕਫਾਸਟ ਹੁੰਦਾ ਬਰੰਚ ਹੁੰਦਾ ਤੁਆਡਾ, ਓਈ ਆ ਨਾ ਕੀ ਜਦੋਂ ਕੰਮ ਖ਼ਤਮ ਹੁੰਦਾ ਉਸੀ ਟਾਈਮ ਹਨਾ ਤੁਸੀਂ ਖਾਂਨੇ ਓ ਫੇਰ ਖਾਣਾ।
ਹਾਂਜੀ ਓਸ ਤੋਂ ਪੈਂਲਾਂ ਫੇਰ ਮਨ ਵੀ ਨੀ ਕਰਦਾ, ਨਾਲੇ ਫੇਰ ਏਨਾ ਕੁੱਝ ਹੁੰਦਾ ਵੀ ਨੀ ਐ ਹੁੰਦਾ ਕੇ ਚਲੋ ਪਾਪਾ ਨੂੰ ਪੈਂਲਾਂ ਸ਼ੋਪ ਭੇਜਣੈ। ਤਾਂ ਫੇਰ ਮੈ ਓਨਾਂ ਨੂੰ ਦੋ ਫੇਰ ਓਦੇ ਬਾਦ ਜਦ ਤੱਕ ਆਪੇ ਆਓ ਤਦ ਤੱਕ ਭੁਖੀ-ਥੋੜੀ ਬਹੁਤ ਘੱਟ ਜਾਂਦੀ ਐ। ਫੇਰ ਜਦ ਤੱਕ ਭੁੱਖ ਦਾ ਮਨ ਕਰਦੇ ਕੇ ਚਲੋ ਹੁਣ ਖਾ ਲੈਂਨੇ ਆਂ ਓਦ ਤੱਕ ਫੇਰ ਟਾਈਮ ਈ ਐਨਾ ਹੋ ਜਾਂਦਾ ਹੈ ਤੇ ਫੇਰ ਓ ਬਰੰਚ ਈ ਹੋ ਜਾਂਦਾ।
ਬੇਲਕੁਲ। ਹਾਂ ਬਸ ਨਈ ਮਤਰ ਜੀਵੇਂ ਮੈਂ ਮੇਰੇ ਸੀਸਟਰ ਚਲੋ ਹਨਾ ਐਵੇਂ ਕੀ ਕੱਠੇ ਕੰਮ ਆ ਜਦੋ ਆਪਾਂ ਕਰਦੇ ਆ ਤਾਂ ਜਲਦੀ ਹੋ ਜਾਂਦਾ ਥੋੜਾ ਤਾਂ ਅਸੀਂ ਸਾ ਡੇ ਨੌ ਵਜੇ ਤੱਕ ਦਸ ਵਜੇ ਤੱਕ ਕੰਮ ਨਵੇੜ ਕੇ ਫੇਰ ਬਸ ਨਾ ਨੂ ਕੇ ਫੇਰ ਨਾਸ਼ਤਾ ਕਰ ਲੈਂਦੇ ਆ।
ਓਕੇ ਤੁਸੀਂ ਵੈਸੇ ਕੀਨੇ ਵਜੇ ਉੱਠ ਜਾਂਦੇ ਓ?
ਅਸੀਂ ਛੇ ਮਾ ਸਾਡੇ ਛੇ, ਅਗਰ ਮਤਲਵ ਐਂ ਹੁੰਦਾ ਕੇ ਚਲੋ ਸੰਡੇ ਵਗੈਰਾ ਫੇਰ ਸੱਤ।
ਓਕੇ-ਓਕੇ ਬੌਤ ਟਾਈਮ ਤੇ ਤੁਸੀਂ ਕਰ ਲੈਂਦੇ ਓ ਯਾਰ, ਅਸੀਂ ਤਾਂ ਓਠ ਦੇਈ ਅੱਠ ਜਾਂ ਫੇਰ ਨੌ ਕਦੀ ਕਦੇ ਤਾਂ ਸਾਡੇ ਨੌ ਹੋ ਗੇਆ।
ਨਈ, ਮਤਲ ਓਦੇ ਚਲੋ ਐਂ ਹੁੰਦਾ ਹਨਾ ਕੀ ਜੇਸ ਟਾਈਮ ਆਪਾਂ ਮਤਲ ਜੀਵੇਂ, ਲਾਸਟ ਸੰਡੇ ਨੂੰ ਪਾਪਾ ਨੂੰ ਵੀ ਛੁੱ ਛੁਟੀ ਹੁੰਦੀ ਐ ਤੇ ਕੋਈ ਕੰਮ ਨੀ ਹੁੰਦਾ ਉਸ ਟਾਈਮ ਹੋ ਜਾਂਦਾ ਥੋੜਾ, ਕੀ ਚਲੋ ਅੱਠ ਵਜੇ ਉੱਠ ਜਾਂਦੇ ਆ।
ਹਾਂਜੀ।
ਵੈਸੇ ਮੈ ਤਾਂ ਏਨਾ ਲੇਟ ਨ ਕਰਦੇ ਹੈਗੇ ਪਰ।
ਈਕ ਤਾਂ ਪਤਾ ਗਰਮੀਆਂ ਚ ਨਾ ਰਾਤੀ ਨੀਂਦ ਬੌਤ ਲੇਟ ਪੈਂਦੀ ਐ ਔਰ ਫੇਰ ਜਦ ਪੈਂਦੀ ਐ ਤਾਂ ਓ ਸਵੇਰੇ ਚਾਰ-ਪੰਜ ਸਾਈਡ ਐਨੇ ਵਜੇ ਈ ਪੈਂਦੀ ਐ। ਫੇਰ ਉਸ ਵੇਲੇ ਬੰਦਾ ਸੋਦਾ ਤਾਂ ਲੇਟ ਈ ਉੱਠ ਪਾਂਦੈ।
ਸਈ ਐ ਕੋਕੀ ਗਰਮੀ ਚ ਤਾਂ ਨਾ ਐ ਹੁੰਦਾ ਕੀ ਮਤਵ ਏਕ ਤਾਂ ਆਪਾਂ ਦੁਪੈਰੇ ਹੁੰਦਾ ਕੀ ਆਪਾਂ ਸੋ ਲੈਂਦੇ ਹਾਂ ਥੋੜਾ-ਬਹੁਤ ਰੈਸਟ ਕਰ ਲੈਂਦੇ ਆਂ ਫੇਰ ਰਾਤੀ ਲੇਟ ਆਂਦੀ ਐ ਨੀਂਦ।
ਆਵਾਜ਼ ਬੌਤ ਲੋ ਹੋ ਗਈ ਫੇਰ ਤੋਂ।
ਜਾਂ ਏਦੇ ਵੇਚ ਆਵਾਜ਼ ਈਐ ਦੇਖੋ ਹੁਣ ਉਚੀ ਬੋਲਣਾ ਥੋੜ੍ਹੀ ਹੋਰ ਮੈਂ।
ਹਾਂ ਥੋੜ੍ਹਾ ਬਹੁਤ ਹੋਰ ਉੱਚੀ ਬੋਲਣਾ ਪਏਗਾ ਮੈਨੂੰ ਨਾ ਬਹੁਤ ਧਿਆਨ ਨਾਲ ਸੁਣਨਾ ਪੈ ਰਿਹਾ ਤਦ ਜਾ ਕੇ ਮੈਨੂੰ ਆਵਾਜ਼ ਥੋੜੀ-ਥੋੜ੍ਹੀ ਆ ਰਹੀ ਏ।
ਓਕੇ-ਓਕੇ। ਮੈਂ ਕਹਿ ਰਹੀ ਸੀ ਕਿ ਆਪਾਂ ਹਨਾ ਦੁਪਹਿਰੇ ਵੀ ਸੋ ਲੈਂਨੇ ਆ ਫੇਰ ਆਪਾਂ ਨੂੰ ਰਾਤੀ ਨੀਂਦ ਨਾ ਜਲਦੀ ਨੀ ਆਂ ਦੀ ਹੈਗੀ।
ਹਾਂਜੀ, ਐ ਤਾਂ ਹੁੰਦਾ ਯਾਰ ਦੁਪਹਿਰੀ ਸੋ ਜਾਓ ਨਾ ਫੇਰ ਰਾਤੀ ਲੇਟ ਈ ਨੀਂਦ ਆਂਦੀ ਐ। ਪਰ ਐ ਕਿ ਦੁਪਹਿਰੀ ਹੁਣ ਆਦਤ ਲੱਗੀ ਹੋਈ ਏ ਵੇਕੇਸ਼ਨ ਚੱਲ ਰਹੀ ਏ। ਸਮਝ ਹੀ ਨੀ ਆਂਦਾ ਦੁਪਹਿਰੀ ਕੀ ਕਰੋ, ਤੇ ਫਿਰ ਸੋਈ ਜਾਨੇ ਆ।
ਉਹੀ ਤਾਂ ਹੈ ਉੱਤੋ ਤੁਸੀਂ ਮਤਲਬ ਇੰਨਾ ਵਧੀਆ ਬ੍ਰੇਕਫਾਸਟ ਕੀਤਾ ਹੋਇਆ ਹੋਏ ਹਨਾ ਪਰਾਂਠੇ ਖਾਧੇ ਹੋਣ ਨਾਲ ਲੱਸੀ ਪੀਤੀ ਹੋਏ ਨੀਂਦ ਤਾਂ ਆਟੋਮੈਟਿਕ ਆਣੀ ਆਣੀ।
ਮਸਤ ਨੀਂਦ ਆਂਦੀ ਬਈ ਸ ਜੀ ਇੰਝ ਲੱਗਦਾ, ਹੁਣ ਤਾਂ ਕਦੇ-ਕਦੇ ਲੱਗਦਾ ਵੀ ਅਸੀਂ ਹੋਮ ਮੇਕਰ ਈ ਬਣ ਗਏ। ਉੱਠੋ, ਬਣਾਓ, ਸੋ ਜੋ।
ਖਾਓ, ਪੀਓ, ਫੇਰ ਸੋਜੋ ਫੇਰ ਖਾਓ ਫੇਰ ਸੋ ਜੋ ਬਸ ਇਹੀ ਕੁੱਝ ਚੱਲ ਰਿਹਾ ਹੁਣ ਤਾਂ।
ਸਹੀ ਗੱਲ ਏ ਪੂਰਾ ਆਪਾਂ ਦਾ ਉਹੀ ਸ਼ਡਿਊਲ ਹੀ ਉਹੋ ਜਿਹਾ ਬਣ ਚੁੱਕਿਆ।
ਸੇਮ ਸ਼ਡਿਊਲ ਚੱਲੀ ਜਾ ਰਿਹਾ ਕਿਉਂਕਿ ਗਰਮੀ 'ਚ ਤਾਂ ਇੰਨਾ ਕੁਛ ਹੁੰਦਾ ਵੀ ਨੀ ਆਪਣੇ ਤੋਂ ਸਰਦੀ 'ਚ ਤਾਂ ਹੁੰਦਾ ਕਿ ਚਲੋ ਆਪਾਂ ਧੁੱਪ ਸੇਕ ਲੈਂਨੇ ਆ ਕੁਛ ਹੁਣ ਤਾਂ ਐ ਹੁੰਦਾ ਕਿ ਕਮਰੇ ਦੇ ਅੰਦਰ ਈ ਰਹੋ। ਪੱਖਾ ਏ ਸੀ ਲਗਾ ਕੇ ਬਸ ਬੈਠੇ ਰਹੋ।
ਹਾਂ ਹੁਣ ਉਹੀ ਲੱਗ ਰਿਹਾ ਹੁਣ ਜਦ ਕੋਲਜ ਜਾਣਾ ਪਊਗਾ ਤਦ ਖੀਵੇਂ ਮੈਂ ਆਪਣੀ ਨੀਂਦ ਕੰਟਰੋਲ ਕਰਾਂਗੀ ਕਹੋ ਉੱਥੇ ਲੈਕਚਰ ਚੱਲ ਰਿਹਾ ਮੈਂ ਸੁੱਤੀ ਪਈ ਆ ਕਿ ਬਈਆ ਮੇਰੀ ਤਾਂ ਦੁ ਪੈਰ ਦੀ ਨੀਂਦ ਪੂਰੀ ਕਰਵਾਓ ਪਹਿਲਾਂ।
ਸਹੀ ਐ। ਦੇਖੋ ਤੁਸੀਂ ਹਨਾ ਉਹ ਤਾਂ ਜਿੱਥੋਂ ਤੋਂ ਤੁਸੀਂ ਕੰਮ ਨਿਵੇੇੜ ਕੇ ਖਾਣਾ ਖਾ ਲਿਆ ਚਾਹੇ ਗਿਆਰਾਂ ਵੱਜ ਰਹੇ ਚਾਏ ਬਾਰਾਂ ਫੇਰ ਤਾਂ ਐਂ ਹੁੰਦਾ ਕਿ ਸੋ ਜਾ ਕੋਈ ਨਾ ਥੋਨੂੰ ਉਠਾਵੇ ਕਿ ਹਾਂ ਉੱਠ ਜੋ ਹੁਣ।
ਹਾਂ।
ਕੋਲਜ 'ਚ ਜਾ ਕੇ ਆਪਾਂ ਨੂੰ ਪਤਾ ਲੱਗੇਗਾ ਜਦੋਂ ਜਾ ਕੇ ਸਾਹਮਣੇ ਲੈਕਚਰ ਲੱਗ ਰਿਹਾ ਤੇ ਆਪਾਂ ਨੂੰ ਹੋ ਰਿਹਾ ਕਿ ਬਸ ਕਦੋਂ ਖਤਮ ਹੋਏਗਾ ਲੈਕਚਰ।
ਸਹੀ ਗੱਲ ਐ ਯਾਰ ਮੇਰੇ ਉਥੇ ਤਾਂ ਵੈਸੇ ਹੀ ਇੰਨਾ ਮਤਲਬ ਇੱਕਦਮ ਪੱਕ ਜਾਂਨੇ ਆ ਅਸੀਂ ਸੁਣ-ਸੁਣ ਕੇ। ਇੱਕ ਤਾਂ ਪਤਾ ਸਾਡੀ ਇੱਕ ਟੀਚਰ ਏ ਉਹ ਬੜਾ ਹੀ ਧੀਮੇ ਬੋਲਦੀ ਏ ਅਸੀ ਉਹਨੂੰ ਇੰਨੀ ਵਾਰ ਕਿਹਾ ਮੈਡਮ ਤੁਸੀਂ ਥੋੜਾ ਜਿਹਾ ਤੇਜ਼ ਬੋਲ ਲਿਆ ਕਰੋ। ਕਹਿੰਦੀ ਐ, ਜਿਹਨੂੰ ਪੜ੍ਹਨਾ ਹੁੰਦਾ ਨਾ ਉਹ ਅੱਗੇ ਆ ਕੇ ਆਪੇ ਸੁਣ ਲੈਂਦੇ ਨੇ ਅਰੇ ਬਈ ਸੀਟ ਤੇ ਪਿੱਛੇ ਨੇ ਨਾ, ਹੁਣ ਅਸੀਂ ਇੱਕ-ਦੂਜੇ ਦੀ ਗੋਦੀ ਤੇ ਬੈਠ ਕੇ ਥੋੜ੍ਹੀ ਨਾ ਅੱਗੇ ਆ ਕੇ ਸੁਣ ਲਵਾਂਗੇ ਬੈਠ ਕੇ ਪਿੱਛੇ ਜਿਹੜੇ ਬੈਠੇ ਨੇ ਉਹ ਪਿੱਛੋਂ ਤੋਂ ਹੀ ਸੁਣਾਂਗੇ।
ਹਾਂ ਸਹੀ ਐ ਕਿ ਤੁਸੀਂ ਨਹੀਂ ਜਦੋਂ ਤੁਹਾਡੀ ਡਿਊਟੀ ਹੈਗੀ ਤੁਸੀਂ ਕਲਾਸ ਨੂੰ ਸਮਝਾਣਾ ਤੁਸੀ ਥੋੜਾ ਲਾਊਡ ਬੋਲੋ ਨਾ।
ਹਾਂ, ਅਸੀਂ ਇਹ ਵੀ ਕਿਹਾ ਅਸੀਂ ਇਹ ਵੀ ਕਿਹਾ ਕਿ ਚਲੋ ਵੀ ਕਲਾਸ 'ਚ ਮਾਈਕ ਅਵੇਲੇਬਲ ਹੈ ਤੁਸੀਂ ਮਾਈਕ ਯੂਜ ਕਰਲੋ ਜੇ ਤੁਹਾਡੇ ਤੋਂ ਤੇਜ਼ ਨੀ ਬੋਲਿਆ ਜਾਂਦਾ ਉਹਨਾਂ ਨੂੰ ਮਾਈਕ ਵੀ ਯੂਜ ਨੀ ਕਰਨਾ। ਉਹਨਾਂ ਨੂੰ ਆਪਣੇ ਹੱਥ ਵੀ ਖਾਲੀ ਚਾਹੀਦੇ ਨੇ, ਉਹਨਾਂ ਨੂੰ ਐ ਵੀ ਚਾਹੀਦਾ ਕਿ ਬੱਚਾ ਆਪਣੇ ਆਪ ਸੁਣ ਲਏ, ਫੇਰ ਉਹ ਪੇਪਰ ਵਿੱਚ ਵੀ ਇਹੋ ਜਿਹੇ ਕੁਸ਼ਚਨ ਦੇਵਾਂਗੇ ਜਿਹੜੇ ਉਹਨਾਂ ਨੇ ਪੜਾਏ ਨੀ ਨੇ।
ਹਾਂ ਠੀਕ ਐ ਠੀਕ ਐ, ਉਹੀ ਤੇ ਹੈਗਾ ਨਾ। ਆਪਾਂ ਨੂੰ ਫਿਰ ਐਵੇਂ ਹੁੰਦਾ ਕਿ ਯਾਰ ਟੀਚਰ ਤੋਂ ਆਪਾਂ ਕੀ ਪੁੱਛੀਏ, ਕੀ ਨਾ ਪਤਾ ਨੀ ਅਗਲਾ ਆਪਾਂ ਨੂੰ ਦੱਸੂ ਜਾਂ ਨਹੀਂ ਦੱਸੂਗਾ।
ਸੱਚ ਗੱਲ ਐ, ਪਤਾ ਮੈਂ ਤਾਂ ਚਲੋ ਉਹਨਾਂ ਨੇ ਇੱਕ ਚੀਜ਼ ਨਹੀਂ ਪੜ੍ਹਾਈ ਸੀ ਮੈਂ ਕਿਹਾ ਚਲੋ ਮਤਲਬ ਕਿ ਉਹਨਾਂ ਨੇ ਮੈਨੂੰ ਐ ਕਿਹਾ ਕਿ ਕੋਈ ਵੀ ਡਾਊਟ ਹੋਏ ਤਾਂ ਪੁੱਛ ਲਿਆ ਕਰੋ, ਅ ਐਕਸਟਰਾ ਵੀ ਪੁੱਛਿਆ ਕਰੋ ਤਾਂਈ ਤੁਹਾਨੂੰ ਤੁਸੀਂ ਲੋਕਾਂ ਦਾ ਦਿਮਾਗ ਵਧੇਗਾ ਜੇ ਐਕਸਟਰਾ ਨਹੀਂ ਪੜ੍ਹੋਗੇ, ਐਕਸਟਰਾ ਨਹੀਂ ਪੁੱਛੋਗੇ ਤਾਂ ਕਿਵੇਂ ਅੱਗੇ ਵੱਧੋਗੇ। ਤੇ ਮੈਂ ਐਕਸਟਰਾ ਕੁਸ਼ਨ ਪੁੱਛਣ ਚਲੇਗੀ, ਜੇ ਪੁੱਛਣ ਚਲੇਗੀ ਤੇ ਕਹਿੰਦੀ ਕਿ ਐ ਤਾਂ ਸਿਲੇਬਸ ਵਿੱਚ ਹੀ ਨਹੀਂ ਐ, ਜਿਹੜਾ ਸਿਲੇਬਸ ਵਿੱਚ ਨਹੀਂ ਐ ਉਹ ਪੁੱਛੋ ਹੀ ਨਾ।
ਕਿ ਮੈਮ ਆਊਟ ਓਫ ਸਿਲੇਬਸ ਥੋੜ੍ਹੀ ਮੈਂ ਤੁਹਾਨੂੰ ਪੁੱਛਾਂਗੀ।
ਉਹੀ ਤਾਂ ਉਹੀ ਤਾਂ ਕਿ ਫਿਰ ਨੌਲੇਜ ਕਿ ਕਿੱਥੋਂ ਵੱਧੂਗੀ, ਤੁਸੀਂ ਖੁਦ ਕਿਆ ਕਿ ਤੁਸੀਂ ਬਾਹਰੋਂ ਥੋੜ੍ਹਾ ਜਿਹਾ ਪੁੱਛੋ। ਪਰ ਐਸਾ ਵੀ ਨਹੀਂ ਕਿ ਮੈਂ ਇੱਕਦਮ ਹੀ ਕੁਛ ਹੋਰ ਹੀ ਪੁੱਛ ਲਿਆ ਐ, ਉਹ ਸਬਜੈਕਟ ਤੋਂ ਰਿਲੇਟਿਡ ਹੀ ਸੀਗਾ, ਲੇਕਿਨ ਉਹਨਾਂ ਨੇ ਕਿਆ ਕਿ ਬੇਟਾ ਐਨਾ ਅੱਗੇ ਨਾ ਵਧੋ, ਜਿੱਥੋਂ ਮੈਂ ਪੜ੍ਹਾ ਰਹੀ ਹਾਂ ਉੱਥੋਂ ਪੜ੍ਹੋ, ਐ ਸਭ ਨੀ ਆਏਗਾ, ਜੇ ਨਹੀਂ ਆਏਗਾ ਪਰ ਪਤਾ ਤਾਂ ਹੋਣਾ ਚਾਹੀਦਾ ਨਾ ਤੁਸੀਂ ਦੱਸਦੇ ਨੀ ਥੋੜ੍ਹਾ ਤੇ ਦੱਸਦੋ।
ਉਹੀ ਤੇ ਹੁੰਦਾ ਨਾ ਕਿ ਹੁਣ ਐਵੇਂ ਦੇ ਟੀਚਰਜ਼ ਨੂੰ ਆਪਾਂ ਕੀ ਕਹੀਏ ਕਿ ਮੈਮ ਤੁਸੀਂ ਆਪ ਪਹਿਲਾਂ ਪੜ੍ਹ ਪੜ੍ਹ ਕੇ ਆਣੇ ਓ, ਸਾਨੂੰ ਫੇਰ ਦੱਸਦੇ ਓ ਕਿ ਤੁਸੀਂ ਅਡਵਾਂਸ ਚ ਨਹੀਂ ਸਾਨੂੰ ਦੱਸਦੇ ਹੈਗੇ।
ਐ ਵੀ ਸਹੀ ਗੱਲ ਐ, ਇਹੀ ਲੱਗਦਾ ਪਹਿਲਾਂ ਪੜ੍ਹ ਕੇ ਆਂਦੇ ਨੇ ਕਿ ਚਲੋ ਅੱਜ ਐ ਟੋਪਿਕ ਇਹਨਾਂ ਨੂੰ ਸਿਖਾਦਾਂਗੇ, ਫਿਰ ਉਹੀ ਟੋਪਿਕ ਸਿਖਾ ਦਿੰਦੇ ਨੇ ਬੱਚਾ ਆਊਟ ਔਫ ਟੋਪਿਕ ਪੁੱਛ ਲੈ ਤਾਂ ਪਤਾ ਨਹੀਂ ਕੁਝ।
ਹਾਂ, ਫੇਰ ਫੇਰ ਇਹਨਾਂ ਕੋਲ ਹੁੰਦਾ ਕੋਈ ਨਾ ਕੋਈ ਐਕਸਕਿਊਜ ਕਿ ਹਾਂ ਕੋਈ ਨੀ ਬੇ ਬੇਟਾ ਅਗਲੇ ਲੈਕਚਰ ਚ ਦੱਸ ਦਾਂਗੇ ਬੇ
ਹਾਂਜੀ, ਗੁਡ ਕੁਸ਼ਚਨ ਗੁਡ ਕੁਸ਼ਚਨ।
ਵੈਸੇ ਇਹ ਤਾਂ ਸਭ ਨਾਲ ਨੀ ਹੁੰਦਾ ਮਤਲਬ ਕਾਫ਼ੀ ਟੀਚਰਸ ਹੁੰਦੇ ਨੇ ਜਿਹੜੇ ਹਾਂ ਨਾਲ ਦੀ ਨਾਲ ਆਪਾਂ ਦੱਸਦੇ, ਬਟ ਕਈ ਕਹਿੰਦੇ ਨੇ ਕੋਈ ਨੀ ਬੇਟਾ ਇਹ ਉਸੇ ਲੈਕਚਰ ਚ ਦੱਸਾਂਗੇ ਜਿਸ ਲੈਕ ਜੇ ਚ ਮੈਂ ਪੜ੍ਹਾਣਾ ਐ।
ਹਾਂ ਜਾਂ ਫਿਰ ਬੋਲਾਂਗੇ ਐ ਤੁਹਾਨੂੰ ਨੀ ਆ ਰਿਹਾ, ਐ ਤਾਂ ਐਨਾ ਈਜ਼ੀ ਕੋਸਚਨ ਐ, ਖ਼ੁਦ ਸੋਲਵ ਕਰੋ ਜਾ ਕੇ ਫਿਰ ਮੇਰੇ ਕੋਲ ਆਣਾ ਜਾਂ ਇੱਕ ਵਾਰ ਹੋਰ ਟਰਾਈ ਕਰੋ ਬੇਟਾ ਮੈਨੂੰ ਪਤਾ ਤੁਸੀਂ ਕਰ ਲਉਗੇ, ਕਰਕੇ ਆਓ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਤਦ ਤੱਕ ਖ਼ੁਦ ਰਿਵਾਈਜ਼
ਬਿਲਕੁਲ, ਪਹਿਲਾਂ ਤਾਂ ਇਹ ਮੈ ਮੈਥ ਚ ਹੁੰਦਾ ਸੀਗਾ ਜਦੋਂ ਤੋਂ ਮੈਥ ਦੇ ਕੁਸ਼ਚਨ ਕਰ ਰਹੇ ਸੀਗੇ, ਮੈਮ ਕਹਿੰਦੇ ਸੀ ਕਿ ਬੇਟਾ ਬਸ ਮੈਨੂੰ ਦੋ ਕਰਾ ਤੇ ਦੋ ਤੁਸੀਂ ਘਰ ਤੋਂ ਕਰਕੇ ਆਏ ਓ।
ਹਾਂਜੀ।
ਹੁਣ ਪਤਾ ਲੱਗਦਾ ਕਿ ਨਹੀਂ ਇਹ ਸਾਰੇ ਸਬਜੈਕਟ
ਸਭ ਸਬਜੈਕਟ ਚ ਹੀ ਐ, ਇੱਥੇ ਹੈ ਨੀ ਐ ਫੇਰ ਸਹੀ ਗੱਲ ਐ ਯਾਰ।
ਕਿ ਬਸ ਹੁਣ ਅਸੀਂ ਥੱਕ ਗਏ, ਹੁਣ ਕਿੱਥੋਂ ਕਿੱਥੋਂ ਕੁਸ਼ਚਨ ਪੁੱਛੀਏ।
ਉਹੀ ਤਾਂ ਚਲੋ ਹੁਣ ਕੋਈ ਗੱਲ ਨੀ, ਹੁਣ ਐਵੇਂ ਲਾਈਫ ਔਨ ਕਰਨਾ ਪੈਂਦਾ ਮੈਨੇਜ, ਹਾਂਜੀ।
ਵਧੀਆ ਚੱਲਦਾ ਏ ਸਭ ਕੁਛ?
ਹਾਂਜੀ ਹਾਂਜੀ, ਸਭ ਵਧੀਆ ਚੱਲ ਰਿਆ। ਚਲੋ ਗੱਲ ਕਰਕੇ ਬਹੁਤ ਵਧੀਆ ਲੱਗਿਆ।
ਮੈਨੂੰ ਵੀ ਵਧੀਆ ਲੱਗਿਆ।
ਹਾਂਜੀ, ਸਸ ਸੀ ਕਾਲ।
ਠੀਕ ਐ।